ਹਮ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
ਕਿਵੇਂ ਹੋ?
ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ?
ਘਰ ਪਰਿਸਵਾਰ ਕਿੰਦਾ ਸਾਰੇ?
ਸਾਰੇ ਠੀਕ- ਠਾਕ ਨੇ ਜੀ ਵਧੀਆ, ਤੁਸੀਂ ਸੁਣਾਓ? ਬਸ ਕੁਛ ਨਹੀਂ ਵਿਹਲੇ ਬੈਠੇ ਸੀਗੇ।
ਠੀਕ ਹੈ ਜੀ, ਬੜੇ ਦਿਨ ਹੋ ਗਏ ਤੁਸੀਂ ਯਾਦ ਨੀ ਕੀਤਾ।
ਹਾਂਜੀ ਬਸ ਇਹੀ ਹੈ, ਨਾ ਵੀ ਬੱਚੇ ਆਏ ਹੋਏ ਸੀਗੇ ਹਨਾ। ਅ ਛੁੱਟੀਆਂ ਕਰਕੇ ਤਾਂ ਕਰਕੇ, ਬਸ ਟਾਈਮ ਹੀ ਨਹੀਂ ਲੱਗਾ।
ਠੀਕ ਹੈ ਜੀ ਹੋਰ ਦੱਸੋ, ਕੀ ਬਣਾਉਂਦੇ ਪਏਓ ਅੱਜ?
ਬਸ ਕੁਛ ਨੀ ਖਾਣਾ ਤਾਂ ਮਤਲਬ, ਹਜੇ ਲੇਟ ਹੀ ਬਣਾਵਾਂਗੇ। ਤੇ ਹਜੇ ਤਾਂ ਮਤਲਬ ਹਾਂਜੀ ਹਜੇ ਕੁਛ, ਨੀ ਸੋਚਿਆ ਹੈਗਾ।
ਹੋਰ ਦੱਸੋ ਤੁਹਾਡੇ ਅੱਜ ਮੌਸਮ ਕਿਵੇਂ ਦਾ?
ਮੌਸਮ ਤਾਂ ਬਸ ਠੀਕ ਹੀ ਆ, ਗਰਮੀ ਵਾਲਾ ਹੋ ਰਿਹਾ ਧੁੱਪ ਪੈ ਰਹੀ ਹੈ।
ਹਾਂ, ਅੱਜ ਵੈਸੇ ਤਾਂ ਗਰਮੀ ਯਾਰ ਬਹੁਤ ਜ਼ਿਆਦਾ ਪੈ ਰਹੀ ਹੈ। ਹੱਦੋਂ ਵੱਧ ਕੀ ਇਸ ਵਾਰ ਤਾਂ ਗਰਮੀ ਆ। ਗਰਮੀ ਚ' ਨਿਕਲਦਾ ਕਿ‌ ਤੇ ਦਿਲ ਵੀ ਨਹੀਂ ਕਰਦਾ।
ਹਾਂਜੀ -ਹਾਂਜੀ ਵੈਸੇ ਹੁੰਣਦੀ ਤਾਂ ਦੇਖੋ ਆਈ ਵਾਰ ਇਏਦਾਂ ਆ, ਪਰ ਜਦੋਂ ਅਗਲਾ ਮੌਸਮ ਆ ਜਾਂਦਾ ਫਿਰ ਆਪਾਂ ਭੁੱਲ ਜਾਂਦੇ ਹਾਂ। ਹੁਣ ਮਤਲਬ ਦੇਖੋ, ਹਨ ਨਾ ਗਰਮੀ ਪੈ ਰਹੀ ਹੈ। ਜਦੋਂ ਸਰਦੀਆਂ ਆ ਜਾਣਗੀਆਂ, ਆਪਾਂ ਨੂੰ ਐਵੇਂ ਲੱ ਲੱਗਾ ਵੀ ਇਸ ਵਾਰ ਗਰਮੀ ਬਹੁਤ ਪਈ ਹੈ, ਜਦੋਂ ਸਰਦੀਆਂ ਲੰਘ ਜਾਣਗੀਆਂ, ਆਪਾਂ ਲੱਗੂਗਾ ਇਸ ਵਾਰ ਸਰਦੀ ਬਹੁਤ ਪਈ ਹੈ।
ਹਾਂਜੀ -ਹਾਂਜੀ ਇਹ ਤਾਂ ਹੈ। ਹੋਰ ਦੱਸੋ ਘਰ ਦੇ ਸਾਰੇ ਕਿਵੇਂ ਆ?
ਠੀਕ -ਠਾਕ ਵਧੀਆ, ਤੁਸੀਂ ਸੁਣਾਓ ਕਿ
ਬਸ। ਨਹੀਂ -ਨਹੀਂ ਵੈਸੇ ਗਰਮੀ ਬਹੁਤ ਜ਼ਿਆਦਾ ਗਰਮੀ ਕਰਕੇ ਵੈਸੇ ਅੱਜ ਕੱਲ੍ਹ ਨਿਕਲਣ ਤਾਂ ਵੈਸੇ ਹੀ ਘਰੋਂ ਬਾਹਰ ਨਿਕਲਣ ਦਿਲ ਨੀ ਕਰਦਾ।
ਹਾਂਜੀ, ਇਹ ਤਾਂ ਗੱਲ ਸਹੀ ਆ। ਵੈਸੇ ਤੁਹਾਨੂੰ ਘੁੰਮਣ ਫਿਰਨ ਲਈ ਕਿੱਦਾਂ ਦੀਆਂ ਜਗ੍ਹਾ ਪਸੰਦ ਨੇ।
ਵੈਸੇ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਨਾ ਮੈਨੂੰ ਇਤਿਹਾਸਿਕ ਜਗ੍ਹਾ ਹੀ ਵਧੀਆ ਲੱਗਦੀਆਂ। ਜਿਵੇਂ ਕਿ ਹਰਿਮੰਦਰ ਸਾਹਿਬ ਜਾਣਾ ਵਧੀਆ ਲੱਗਦਾ ਹਨਾ। ਉੱਥੋਂ ਮਤਲਬ ਕਿ ਆਪਾਂ ਨੂੰ ਬਹੁਤ ਤਾਂ ਐਵੇਂ ਦੀਆਂ ਚੀਜ਼ਾਂ ਦੇਖੋ। ਜਿਵੇਂ ਆਪਣੇ ਤਿਉਹਾਰ ਵੀ ਕਿੰਨੇ ਮਤਲਬ ਕਿ ਜੁੜੇ ਹੁੰਦੇ ਆ ਹਨਾ।
ਬਿਲਕੁਲ- ਬਿਲਕੁਲ।
ਸਹੀ ਮੈਨੂੰ ਦੱਸਾਂ ਨਾ ਹਰਿਮੰਦਰ ਸਾਹਿਬ ਜਾਣਾ ਬਹੁਤ ਪਸੰਦ ਹੈ।
ਓਕੇ, ਕਿੰਨੀ ਵਾਰ ਗਏ ਹੋ ਮਤਲਬ ਤੁਸੀਂ ਉੱਥੇ।
ਵੈਸੇ, ਮੈਂ ਦੀ ਲਾਈਫ ਵਿੱਚ, ਬਹੁਤ ਵਾਰ ਹਰਿਮੰਦਰ ਸਾਹਿਬ ਜਾ ਆਈ ਆ ਵੈਸੇ। ਕਮ ਸ, ਘੱਟੋ- ਘੱਟ ਮੈਂ ਯਾਰ ਪੰਦਰਾਂ- ਵੀਹ ਵਾਰ ਅੰਬਰਸਰ ਜਾ ਹੀ ਆਊਗੇ।
ਠੀਕ ਹੈ, ਠੀਕ ਹੈ।
ਕਿਉਂਕਿ ਐਵੇਂ ਹੁੰਦਾ ਕਿ ਜਦੋਂ ਦਿਲ ਵੈਸੇ ਤਾਂ ਜਦੋਂ ਮੰਮੀ- ਡੈਡੀ ਮਤਲਬ ਕਿ ਮੰਮੀ- ਡੈਡੀ ਕੋਲ ਰਹਿੰਦੇ ਸੀ ਹਨਾ। ਵਿਆਹ ਤੋਂ ਬਾਅਦ ਤਾਂ ਵੈਸੇ ਮੈਂ ਗਈ ਨੀ ਇੱਕ ਵਾਰ ਗਈ ਹਾਂ, ਜਦੋਂ ਮੰਮੀ- ਡੈਡੀ ਕੋਲ ਰ ਜਦੋਂ ਦਿਲ ਕਰਦਾ ਸੀ ਮੰਮੀ- ਡੈਡੀ ਭੇਜ ਦਿੰਦੇ ਸੀਗੇ ਹਨਾ। ਵੈਸੇ ਨਾ ਉੱਥੇ ਇੱਕ ਸਕੂਨ ਵੱਖਰਾ, ਮਿਲਦਾ ਯਾਰ ਜਾ ਕੇ।
ਬਿਲਕੁਲ -ਬਿਲਕੁਲ, ਮਤਲਬ ਐਵੇਂ ਹੁੰ ਦਾ ਨਾ ਐਵੇਂ ਦੀਆਂ ਥਾਵਾਂ ਤੇ ਜਾ ਕੇ ਸ਼ਾਨਤੀ ਇੱਕ ਤੇ ਆਪਾਂ ਕਹਿ ਦਿੰਦੇ ਹਾਂ ਵੀ ਹਨਾ, ਜਿਵੇਂ ਆਪਣਾ ਦੁਨੀਆਂ ਦੇ ਭੀੜ -ਭੜੱਕਕੇ ਤੋਂ ਜਿਹੜਾ ਆਪਾਂ ਰੋਜ਼ ਸੁਣਦੇ ਹਾਂ, ਹਨਾ ਆਪਾਂ ਜੇ ਘੁੰਮਣ ਫਿਰਨ ਵੀ ਜਾਂਦੇ ਹਾਂ, ਦੇਖੋ ਤਾਂ ਮੰਨ ਲਓ ਹਨਾ ਕੋਈ ਆਪਣੀ ਘਰ ਦੀ ਕਹਾਣੀ ਦੱਸਦਾ, ਕੋਈ ਆਪਣੇ ਦਿਲ ਦੀ ਗੱਲ ਦੱਸਦਾ ਕੋਈ ਕਿਸੇ ਦੀ ਗੱਲ ਦੱਸਦਾ ਹਨਾ, ਇਹ ਕੁੱਛ ਚੱਲਦਾ ਰਹਿੰਦਾ। ਪਰ ਜਦੋਂ ਆਪਾਂ ਐਵੇਂ ਦੀਆਂ ਜਗ੍ਹਾ ਤੇ ਜਾਂਦੇ ਹਾਂ ਹਨਾ, ਕੋਈ ਮਤਲਬ ਇੱਦਾਂ ਦੀ ਗੱਲ ਨੀ ਕਰਦਾ, ਹੈਗਾ ਮਤਲਬ ਮਨ ਸ਼ਾਂਤੀ ਇੱਕ ਅਲੱਗ ਮਿਲਦੀ ਹੈ, ਤੇ ਆਪਣੀਆਂ ਟੈਸ਼ਨਾਂ ਤੋਂ ਵੀ ਦੂਰ ਲੋਕਾਂ ਦੀ।
ਕੀਰਤਨ ਵਗੈਰਾ ਸੁਣਦੇ ਹਾਂ। ਬਹੁਤ ਚੀਜ਼ਾਂ ਐਵੇਂ ਦੀ ਜੋ ਆਪਣੇ ਮਤਲਬ, ਕਿ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਉਂਦੇਆਂ। ਦੇਖੋ ਜਦੋਂ ਗੁਰਦੁਆਰੇ ਜਾਂਦੇ ਹਾਂ, ਆਪਾਂ ਨੂੰ ਐਵੇਂ ਹੁੰਦਾ ਹੈ ਫਿਰ ਇੱਕ ਦਿਨ ਜਾਂਦੇ ਹਾਂ ਫਿਰ ਆਪਾਂ ਨੂੰ ਇੱਕ ਕਹਿੰਨੇ ਐਵੇਂ ਵੀ ਹਾਂ ਮਨ ਨੂੰ ਸ਼ਾਂਤੀ ਮਿਲੀ ਹੈ ਦੂਜੇ,
ਬਿਲਕੁਲ, ਬਿਲਕੁਲ, ਬਿਲਕੁਲ ਇਹ ਤਾਂ ਗੱਲ ਸਹੀ ਹੈ। ਨਾਲੇ ਮਤਲਬ ਹਨਾ ਜਿਵੇਂ ਇੱਕ ਰੂਟੀਨ ਜਿ ਵੀ ਬਣ ਜਾਂਦੀ ਹੈ। ਹੁਣ ਦੇਖੋ ਕਈ ਲੋਕ ਸਵੇਰੇ ਉੱਠ ਕੇ ਹਨਾ ਚਲੋ ਗੁਰਦੁਆਰੇ ਜਾਂਦੇ ਨੇ, ਮੰਦਿਰ ਜਾਂਦੇ ਨੇ, ਹਨਾ ਤਾਂ ਮਤਲਬ ਜੇ ਉਹ ਇੱਕ ਦਿਨ ਨਾ ਜਾਣ ਨਾ ਤਾਂ ਅਲੱਗ ਜਿਹੀ ਬੇਚੈਨੀ ਲੱਗੀ ਰਹਿੰਦੀ ਹੈ।
ਹਾਂਜੀ, ਹਾਂਜੀ ਇਹ ਹੁੰਦਾ ਵੈਸੇ ਵੀ ਆਪਣੀ ਜ਼ਿੰਦਗੀ ਵਿੱਚੋਂ ਕੁਸ ਮਿਸ ਹੋ ਗਿਆ। ਆਪਾਂ ਨੂੰ ਐਵੇਂ ਲੱਗਦਾ ਰਹਿੰਦਾ ਕਿ ਯਾਰ ਦੇਖੋ ਅੱਜ ਆਪਾਂ ਗੁਰਦੁਆਰੇ ਨਹੀਂ ਗਏ ਹਨਾ, ਨਹੀਂ ਰੋਜ਼ ਜਾਂਦੇ ਸੀ ਐਵੇਂ ਹੁੰਦਾ ਹੈਗਾ।
ਮਤਲਬ ਮੇਰੀ ਹੁਣ ਦੇਖੋ ਇਕੋ ਹੀ ਆਦਤ ਮੈਂ ਮਤਲਬ ਸਵੇਰੇ ਉੱਠ ਕੇ ਪਹਿਲਾਂ ਨਾ ਧੋ ਕੇ ਮੰਦਿਰ ਚ ਜਾਣਾ। ਤਾਂ ਮਤਲਬ ਚਲੋ ਕਈ ਵਾਰ ਮੰਨ ਲੋ ਮੈਂ ਕਿਤੇ ਬਾਹਰ ਗਈ ਹੋਈ ਹਾਂ ਹਨਾ ਵੀ ਚਲੋ ਨਹੀਂ ਜਾਇਆ ਗਿਆ ਕਿਸੇ ਕਾਰਨ ਕਰਕੇ ਤਾਂ ਮਤਲਬ ੳਹ ਤਾਂ ਤਾਂ ਵੀ ਅੱਜ ਦਾ ਦਿਨ ਤਾਂ ਕੁੱਛ ਹੈ ਹੀ ਨੀ ਬੇਕਾਰ ਆ ਵੀ ਕੁੱਛ ਐਵੇਂ ਲੱਗ ਰਿਹਾ ਵੀ
ਹਾਂਜੀ -ਹਾਂਜੀ ਇਹ ਤਾਂ ਹੈ, ਵੈਸੇ ਵੀ ਜਦੋਂ ਦੇਖੋ ਆਪਾਂ ਜਲਦੀ ਉੱਠਦੇ ਹਾਂ ਹਨਾ ਆਪਾਂ ਨੂੰ ਐਵੇਂ ਹੁੰਦਾ ਯਾਰ ਜਲਦੀ ਨਾਈਏ ਧੋਈਏ ਜੇ ਗਰ ਆਪਾਂ ਗੁਰਦੁਆਰੇ ਜਾਂਦੇ ਹਾਂ, ਆਪਣੇ ਦਿਲ ਚ ਇੱਛਾ ਹੁੰਦੀ ਹੈ ਗੁਰਦੁਆਰੇ ਜਾਣ ਨੂੰ ਆਪਾਂ ਗੁਰਦੁਆਰੇ ਜਾਂਦੇ ਹਾਂ, ਆ ਫੇਰ ਆਪਣਾ ਸਾਰਾ ਦਿਨ ਨਾ ਵਧੀਆ ਲੰਘਦਾ ਮਤਲਬ ਕਿ ਆਪਾਂ ਨੂੰ ਕੋਈ ਵੀ ਚੀਜ਼ ਗੱਲ ਕਿਸੇ ਦੀ ਮਹਿਸੂਸ ਨਹੀਂ ਹੁੰਦੀ ਇੰਨੀ। ਜੇਕਰ ਆਪਾਂ ਸਵੇਰੇ ਵਧੀਆ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ।
ਬਿਲਕੁਲ -ਬਿਲਕੁਲ ਬਹੁਤ ਮਤਲਬ ਸ਼ਾਂਤ ਤੀ ਮਿਲਦੀ ਹੈ ਮਨ ਨੂੰ ਹਨਾ ਮਤਲਬ ਐਵੇਂ ਹੁੰਦਾ ਵੀ
ਦਿਮਾਗ ਚ ਐਵੇਂ ਹੁੰਦਾ ਕਿ ਕਿਸੇ ਚੀਜ਼ ਨੇ ਨਾ ਵਾਸ ਕੀਤਾ ਹੁੰਦਾ ਜਿਵੇਂ।
ਬਿਲਕੁਲ -ਬਿਲਕੁਲ ਨਾਲੇ ਦੇਖੋ ਜੇ ਆਪਾਂ ਉਂਝ ਕਿਤੇ ਘੁੰਮਣ ਫਿਰਨ ਜਾਈਏ ਹਨਾ! ਤਾਂ ਆਪਾਂ ਦਿਮਾਗ ਵਿੱਚ ਕੁਛ ਨਾ ਕੁਛ ਗੱਲਾਂ ਘੁੰਮੀ ਜਾਂਦੀਆਂ ਨੇ। ਤਾਂ ਮਤਲਬ ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ ਜਾਂ ਕਿਸੇ ਐਵੇਂ ਦੀ ਜਗ੍ਹਾ ਤੇ ਜਾਂਦੇ ਹਾਂ ਤਾਂ ਮਨ ਤੇ ਦਿਮਾਗ, ਨੂੰ ਇਕ ਦਮ ਸ਼ਾਂਤ ਹੋ ਜਾਂਦੇ ਨੇ ਬਸ ਉਸ ਟਮ ਸਿਰਫ ਦਿਮਾਗ ਜਾਪ ਚੱਲ ਰਿਹਾ ਹੁੰਦਾ ਹਨਾ ਇਹ ਜੋ ਵੀ ਸ਼ੁਕਰਾਨਾ ਕਹਿ ਲਓ ਹਨਾ ਜ ਜੋ ਵੀ ਆਪਣੇ ਦਿਲ ਦੇ ਵਿੱਚ ਚੱਲ ਰਿਹਾ ਹੁੰਦਾ ਨਾ, ਉਹ ਚੀਜ਼ਾਂ ਹੁੰਦੀਆਂ ਨੇ, ਮਤਲਬ ਬਹੁਤ ਫਰਕ
ਵੈਸੇ! ਸਵੇਰੇ ਤਾਂ ਦੇਖੋ ਨਾ ਟੈਂਪਰੇਚਰ ਵੀ ਬਹੁਤ ਮਤਲਬ ਕਿ ਘੱਟ ਹੁੰਦਾ ਗਾ ਮਤਲਬ ਕਿ ਸਵੇਰੇ, ਠੰਡਾ -ਠੰਡਾ ਮਹਿਸੂਸ ਹੁੰਦਾ ਜਦੋਂ ਆਪਾਂ ਜਾਂਦੇ ਆ। ਨਾਲੇ ਆਪਣੀ ਸੈਰ ਹੋ ਜਾਂਦੀ, ਨਾਲੇ ਆਪਾਂ ਗੁਰਦਵਾਰੇ ਜਾ ਵੜਦੇ ਆਂ।
ਹਾਂਜੀ- ਹਾਂਜੀ ਏ ਤਾਂ ਗੱਲ ਸ‌ਈ ਆ। ਹੋਰ ਤੁਸੀਂ ਕੇੜੇ, ਕੇੜੇ- ਕੇੜੇ ਗੁਰਦਵਾਰੇ ਗਏ ਓ? ਹੋਰ ਤੁਸੀਂ ਕੇੜੇ- ਕੇੜੇ ਗੁਰਦਵਾਰੇ ਗਏ ਓ?
ਵੈਸੇ ਤਾਂ ਮੈਂ- ਮਤਲਬ ਕੀ ਹਰਿਮੰਦਰ ਸੈਬ ਜਾਣਾ, ਸਭ ਤੋਂ ਜਾਦਾ ਪਸੰਦ ਕਰਦੀ ਆਂ। ਹਾਂਜੀ ਫੇਰ ਮੈਂ ਵੈਸੇ- ਹੁਣ ਮੇਰੇ ਦਿਲ 'ਚ ਨਾ ਐਵੇਂ ਚੈਣਾ ਕੀ ਮੈਂ ਨਾ- ਅਨੰਦਪੁਰ ਸੈਬ ਜਾਵਾਂ, ਓਥੇ ਮੈਂ ਵੈਸੇ ਕਦੇ ਵੀ ਨੀ ਗਈ।
ਓਕੇ, ਠੀਕ ਐ।
ਥੇ ਬੋਤ ਇਤਿਹਾਸਿਕ ਚੀਜ਼ਾਂ ਜੇੜੀਆਂ- ਆਪਾਂ ਨੂੰ ਪਤਾ ਚੱਲਦੀ ਅਨੰਦਪੁਰ ਸੈਬ ਜਾਂਦਿਆਂ ਨੂੰ ਰਾਸਤੇ ਵਿੱਚ ਵਿਰਾਸਤ ਏ ਖਾਲਸਾ ਆਉਂਦਾ। ਓਥੇ ਦੇਖੋ ਕਿੰਨੀਆਂ ਚੀਜ਼ਾਂ ਪਤਾ ਚੱਲਦੀਆਂ ਆਪਣੇ ਇਤਿਹਾਸ ਬਾਰੇ।
ਹਾਂਜੀ ਹਾਂਜੀ। ਮੈਂ ਦੇਖ' ਮੈਂ ਕਦੀ ਹਰਿਮੰਦਰ ਸਾਇਬ ਨਈ ਗਈ ਹੈਗੀ, ਪਰ ਮੈਂ ਅਨੰਦਪੁਰ ਸੈਬ ਗਈ ਆਂ। ਹਾਹਾ ਅਨੰਦਪੁਰ ਸੈਬ ਕਾਫੀ ਵਾਰ ਗਈ ਆਂ। ਹਾਂਜੀ ਮਲਬ- ਓਥੇ ਨੀ ਗਈ ਹੈਗੀ ਮੈਂ ਅੰਬਰਸਰ ਨੀ ਕਦੀ ਗਈ ਹੈਗੀ। ਤੇ ਪਤਾ- ਕੀ ਆ ਮਤਲਬ ਹਨਾ ਜਿਵੇਂ ਅਨੰਦਪੁਰ ਸੈਬ ਦਾ ਦੇਖੋ ਆਪਾਂ ਨੈਣਾ ਦੇਵੀ ਜਾਂਨੇ ਆਂ ਹਨਾ। ਤਾਂ ਮਲਬ ਆਂਦੇ ਆਂਦੇ ਰਸਤੇ ਵਿੱਚ ਈ ਪੈਂਦਾ। ਏਦਾ ਮਲਬ ਜਿੰਨੀ ਵਾਰ ਆਪਾਂ- ਤੇ ਜਾਂਨੇ ਆਂ, ਤਾਂ ਓਥੇ ਮਲਬ ਗੁਰਦਵਾਰੇ ਜਾ ਕੇ ਹੀ ਆਨੇ ਆਂ।
ਹਾਂਜੀ ਹਾਂਜੀ
ਹਾਂਜੀ ਤੇ ਜੇੜਾ ਵਿਰਾਸਤ ਏ ਖਾਲਸਾ ਬਣਿਆ ਵਾ, ਓਥੇ ਵੀ ਬੋਤ ਸੋਣਾ ਹਨਾ- ਬਿਲਕੁਲ ਮਲਬ ਇਤਿਹਾਸਿਕ ਐਵੇਂ ਲੱਗਦਾ ਵੀ ਸੱਚਮੁੱਚ ਦੇ ਵਿੱਚ ਏ ਚੀਜ਼ਾਂ- ਅੱਜ ਵੀ ਹੈਗੀਆਂ ਨੇ, ਬੋਤ ਸੋਣਾ ਬਣਿਆ ਹੋਇਆ ਓਥੇ ਵੀ।
ਵੈਸੇ ਵੀ ਜੇ ਆਪਾਂ ਦਿਲੋਂ ਕਿਸੇ ਵੀ ਚੀਜ਼ ਨੂੰ ਮਹਿਸੂਸ ਕਰਦੇ ਨਾ, ਆਪਾਂ ਨੂੰ ਐਵੇਂ ਹੁੰਦਾ ਕੀ ਹਾਂ- ਆ ਵਾਲੀ ਚੀਜ਼ ਏਥੇ ਈ ਆ ਗੀ। ਵੀ ਕਿਤੇ ਗਈ ਨੀ ਹੈਗੀ। ਜੇਕਰ ਆਪਾਂ ਦੇਖੋ ਟੈਮ ਪਾਸ ਕਰਨ ਲਈ- ਜਾਣਾ ਹਨਾ, ਵੀ ਹਾਂ ਚਲੋ ਕੋਈ ਨਾ ਜਾ ਵੜਦੇ ਆਂ। ਕੇੜਾ- ਕੁੱਛ ਪਤਾ ਕਰਨਾ ਫੇਰ ਐਵੇਂ ਦਾ ਕੁਛ ਫੀਲ ਨੀ ਹੁੰਦਾ ਆਪਾਂ ਨੂੰ।
ਮਲਬ ਦੇਖੋ ਜੇੜੀਆਂ ਹੁਣ ਧਾਰਮਿਕ ਅ ਜੇੜੇ ਧਾਰਮਿਕ ਸਥਾਨ ਨੇ, ਲੋਕ ਓਨਾਂ ਨੂੰ ਵੀ- ਘੁੰਮਣ ਦਾ ਨਾਮ ਦੇ ਦਿੰਦੇ ਨੇ। ਜਦਕਿ ਓ ਘੁੰਮਣ ਲਈ ਨਈ ਬਣੀਆਂ ਹੋਈਆਂ ਚੀਜ਼ਾਂ ਹਨਾ। ਤਾਂ ਮੈਂ- ਮਲਬ ਹੁਣ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਨਾ, ਲੋਕ ਧਾਰਮਿਕ ਸਥਾਨਾਂ ਤੇ ਜਾ ਕੇ ਕਿਵੇਂ ਰੀਲਾਂ ਬਣਾ- ਕਿਵੇਂ ਕਿੱਦਾਂ ਕਿੱਦਾਂ ਦੀਆਂ ਮਲਬ- ਤਾਂ ਮਲਬ ਓਨਾਂ ਨੂੰ ਵੀ ਇੱਕ ਘੁੰਮਣ ਦਾ ਸਥਾਨ ਹੀ ਬਣਾ ਲਿਆ ਲੋਕਾਂ ਨੇ।
ਹਾਂਜੀ ਹੁਣ ਦੇਖੋ ਜਿਦੋਂ ਆਪਣੇ ਕੋਈ- ਤਿਉਹਾਰ ਵਗੈਰਾ ਆਉਂਦੇ ਆ ਹਨਾ, ਆਪਾਂ ਸਭ ਤੋਂ ਪੈਲਾਂ ਗੁਰਦਵਾਰੇ ਜਾਂਨੇ ਆਂ ਮੱਥਾ ਟੇਕਣ। ਆਪਾਂ ਨੂੰ ਐਵੇਂ ਹੁੰਦੇ ਐ- ਵੀ ਚੱਲ ਵੀ ਦਿਨ ਦੀ ਸ਼ੁਰੂਆਤ ਆਪਾਂ ਵਧੀਆ ਕਰੀਏ ਗੁਰਦਵਾਰਾ ਸੈਬ- ਤੋਂ ਕਰੀਏ। ਫੇਰ ਆਪਾਂ ਕੋਈ ਤਿਉਹਾਰ ਮਨਾਉਣੇ ਆਂ ਵਧੀਆ। ਫੇਰ ਵੀ ਆਪਾਂ ਓਂਦੇ ਵਿੱਚ ਆਪਣੇ ਦੇਵੀ ਦੇਵਤਿਆਂ ਨੂੰ ਪੂਜਦੇ ਆਂ ਗੇ।
ਬਿਲਕੁਲ ਬਿਲਕੁਲ
ਹਾਂਜੀ ਹਾਂਜੀ
ਹਾਂਜੀ ਏ ਤਾਂ ਗੱਲ ਤੁਆਡੀ ਸ‌ਈ ਐ। ਮਲਬ- ਪਰ ਹਨਾ ਕਿਤੇ ਨਾ ਕਿਤੇ ਦੇਖੋ ਏ ਵੀ ਚੀਜ਼ ਹੈਗੀ ਆ, ਜੇੜਾ ਮਤਲਬ ਲੋਕਾਂ ਹਨਾ- ਇਤਿਹਾਸਿਕ ਸਥਾਨ ਦੀ ਮਤਲਬ ਇੱਕ ਆਦਰ ਕਰਨਾ ਕੈ ਦੋ ਹਨਾ ਵੀ ਜਿਵੇਂ ਮਤਲਬ ਓ ਚੀਜ਼ਾਂ ਨੂੰ ਲੋਕ ਭੁੱਲਦੇ ਜਾ ਰਏ ਨੇ ਵੀ ਆ ਆਪਾਂ ਜਦੋਂ ਕਿ ਇਤਿਹਾਸਿਕ ਸਥਾਨ ਤੇ ਗੇ ਆਂ ਤਾਂ ਆਪਾਂ ਨੇ ਓਥੇ ਕਿਵੇਂ ਬੈਠਣਾ। ਖੜਨਾ ਹਨਾ ਯਾਂ ਕਿਵੇਂ ਦਾ ਓਥੇ ਜਾ ਕੇ ਆਪਾਂ ਨੇ ਵਿਵਹਾਰ ਕਰਨਾ ਆਪਣਾ। ਮਤਲਬ ਓ ਚੀਜ਼ਾਂ ਲੋਕ ਸਾਰੀਆਂ ਈ ਭੁੱਲ ਰਏ ਨੇ ਲੋਕ ਓਦਾਂ ਹੀ ਮਤਲਬ ਓਥੇ ਜਾ ਕੇ ਕਰਦੇ ਨੇ ਜਿਵੇਂ ਆਪਾਂ ਮੰਨ ਲਓ ਕਿ ਕਿਤੇ ਹੋਰ ਪਹਾੜਾਂ ਚ ਘੁੰਮਣ ਗੇਆਂ ਆਪਾਂ ਯਾਰਾਂ ਦੋਸਤਾਂ ਨਾਲ ਗੇਆਂ ਹਨਾ।
ਹਾਂਜੀ-ਹਾਂਜੀ।
ਓਵੇ ਆਪਾਂ ਇੱਕ ਦੂਜੀ ਨਾਲ ਕਰਦੇ ਆਂ ਓਹੀ ਚੀਜਾਂ ਮਤਲਬ ਲੋਕ ਗੁਰਦੁਆਰੇ ਜਾਂ ਮੰਦਿਰਾਂ ਦੇ ਵਿੱਚ ਜਾ ਕੇ ਚੀਜਾਂ ਕਰਦੇ ਨੇ। ਜੋ ਕਿ ਸਈ ਨੀ ਹੈਗੀਆਂ, ਮਤਲਬ ਗੁਰਦਵਾਰੇ ਚ ਜਾ ਕੇ ਲੋਕਾਂ ਨੂੰ ਏ
ਵੈਸੇ ਵੀ ਲੋਕਾਂ ਨੇ ਅੱਜ-ਕੱਲ ਧਾਰਮਿਕ ਸਥਾਨਾਂ ਨੂੰ ਆਵਦੇ ਘੁੰਮਣ ਦਾ ਮਤਲਬ ਕਿ ਇੱਕ ਘੁੰਮਣ ਦਾ ਨਾਮ ਦਿੱਤਾ ਹੋਇਆ ਕਿ ਹਾਂਜੀ ਅਸੀਂ ਹਰਿਮੰਦਰ ਸੈਬ ਗਏ। ਓਥੇ ਅਸੀਂ ਘੁੰਮੇ ਫਿਰੇ, ਬਸ ਕੋਈ ਐਂਏ ਮਤਲਬ ਕਿ ਸੋ ਚੋ ਕੋਈ ਅੱਜ ਕੱਲ ਏ ਯਕੀਨ ਰੱਖਦਾ ਵੀ ਹਾਂ ਅਸੀਂ ਓਥੇ ਜਾਣਾ ਗਾ ਐਵੇਂ ਕਰਕੇ ਦਰਸ਼ਨ ਕਰ ਕੇ ਆਵਾਂਗੇ ਚੱਲ ਵਦੀਆ ਸਾਡੀ, ਸਾਨੂੰ ਸ਼ਾਂਤੀ ਮਿਲੂਗੀ।
ਬਿਲਕੁਲ-ਬਿਲਕੁਲ ਮਤਲਬ ਲੋਕਾਂ ਨੂੰ ਹਨਾ ਏ ਚੀਜ਼ ਬਾਰੇ ਥੋੜਾ ਜਾ ਸੋਚਣਾ ਚਾਈਂਦਾਂ।
ਹਾਂਜੀ-ਹਾਂਜੀ ਏ ਤਾ ਹੈ।
ਜਦੋਂ ਆਪਾਂ ਏਦਾਂ ਦੀ ਜਗਾਂ ਤੇ ਜਾ ਰਏ ਆਂ ਤਾਂ ਆਪਾਂ ਮਨ ਦੇ ਵਿੱਚ ਮਤਲਬ ਓਦਾਂ ਦੀਆਂ ਚੀਜਾਂ ਹੀ ਲੈ ਕੇ ਜਾਈਏ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਵੀ ਮਤਲਬ ਆਪਾਂ ਮਤਲਬ ਓਹ ਸਥਾਨ ਬਣਿਆ ਹੋਇਆ ਆਪਣੀ ਮਨ ਦੀ ਸ਼ਾਂਤੀ ਲਈ ਨਾ ਕਿ ਕੋਈ ਘੁੰਮਣ ਫਿਰਨ ਲਈ।
ਹਾਂਜੀ-ਹਾਂਜੀ, ਵੈਸੇ ਅੱਜ ਕੱਲ ਦੇ ਤੁਆਨੂੰ ਪਤਾ ਈ ਐ ਜਨਰੇਸ਼ ਨ ਹਨਾ ਕਿਵੇਂ ਦੀ ਆ, ਅੱਜ-ਕੱਲ ਦੀ ਜਨਸੰੰਖ ਆ ਵੈਸੇ ਮਤਲਬ ਕਿ ਜਿਵੇਂ ਦੇ ਬੱਚੇ ਆ ਰਏ ਆ ਨਾ ਨੌਜਵਾਨ ਪੀੜੀ ਓਨਾਂ ਨੂੰ ਐਵੇਂ ਹੁੰਦਾ ਕਿ ਹਾਂਜੀ ਬਸ ਅਸੀਂ ਆਵਦੀਆਂ ਸਹੇਲੀਆਂ ਨਾਲ ਜਾਗੇ ਅੰਬਰਸਰ। ਜਾਂ ਕਿਤੇ ਵੀ ਜਾਗੇ ਬਸ ਆਵਦਾ ਟੈਮ ਪਾਸ।
ਬਿਲਕੁਲ-ਬਿਲਕੁਲ ਟਾਈਮ ਪਾਸ ਲਈ ਜਾਂਦੇ ਨੇ ਅੱਜ-ਕੱਲ ਤਾਂ ਲੋਕ।
ਹਾਂਜੀ-ਹਾਂਜੀ ਦਰਸ਼ਨ ਕਰਨ ਤਾਂ ਕੋਈ ਮਸਾਂ ਜਾਂਦਾ ਓ ਵੀ ਅੰਦਰ ਤੱਕ ਤਾਂ ਮਸਾਂ ਈ ਕੋਈ ਪੌਂਚਦਾ ਨਈਂ ਸਾਰੇ ਬਾਰੋਂ ਬੱਸ ਮੁੜੇ ਔਂਦੇ ਆ।
ਹੁਨ ਮੱਥਾ ਟੇਕਣ ਵੀ ਦੇਖੋ ਜਾਂਦੇ ਨੇ ਮਤਲਬ ਓਨਾਂ ਨੇ ਦੇਖੋ ਦਸ-ਪੰਦਰਾਂ ਮਿੰਟ ਦੇ ਵਿੱਚ ਮੱਥਾ ਟੇਕ ਲੈਨਾ ਜੇ ਚਲੋ ਭੀੜ ਲੱਗੀ ਹੁੰਦੀ ਆ ਨਾ ਫਿਰ ਤਾਂ ਦੇਖੋ ਲਾਈਨਾਂ ਦੇ ਵਿੱਚ ਲੱਗਣਾ ਮਜਬੂਰੀ ਐ। ਨਈਂ ਤਾਂ ਦਸ ਪੰਦਰਾਂ ਮਿੰਟ ਦੇ ਵਿੱਚ ਮੱਥਾ ਟੇਕ ਕੇ ਆਪਣਾ ਕਿਤੇ ਹੋਰ ਈ ਘੁੰਮਣ ਬਗ ਜਾਂਦੇ ਨੇ। ਨਈਂ ਪੈਲਾਂ ਹੁੰਦਾ ਸੀਗਾ ਵੀ ਜੇ ਕੋਈ ਮੱਥਾ ਟੇਕਣ ਆਪਾਂ ਕਿਤੇ ਜਾ ਰਏ ਆਂ ਤਾਂ ਕਿਤੇ ਹੋਰ ਨੀ ਜਾਣਾ ਹੈਗਾ ਸਿੱਦਾ ਆਪਣੇ ਘਰੇ ਆਓ। ਤਾਂ ਮੱਥਾ ਟੇਕਿਆ ਹੋਇਆ ਲੱਗਦਾ, ਹਾਂਜੀ। ਚਲੋ ਠੀਕ ਐ ਜੀ।
ਚਲੋ ਠੀਕ ਐ ਜੀ ਮੈਂ ਤੋਨੂੰ ਨਾ ਕੱਲ ਫੋਨ ਕਰਦੀ ਆਂ ਠੀਕ।
ਓਕੇ ਜੀ ਠੀਕ ਐ ਜੀ ਸਸ਼੍ਰੀ ਕਾਲ ਜੀ।